ਹੈਲੋ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
ਹੋਰ ਕੀ ਹਾਲ-ਚਾਲ ਨੇ।
ਠੀਕ ਵਧੀਆ, ਤੁਸੀਂ ਸੁਣਾਓ।
ਅਸੀਂ ਵੀ ਵਧੀਆ, ਹੋਰ ਘਰ ਸਭ ਠੀਕ ਨੇ?
ਹਾਂਜੀ, ਸਭ ਵਧੀਆ ਨੇ।
ਹੋਰ ਕੀ ਕਰਦੇ ਪਏ ਸੀ?
ਬਸ ਵੇਲੇ ਬੈਠੇ ਸੀ, ਹੁਣ ਰੋਟੀ ਪਾਣੀ ਬਣਾ ਕੇ।
ਅੱਛਾ ਜੀ, ਹਾਂ ਏਹ ਥੋੜਾ ਜਿਹਾ ਟਾਈਮ ਹੁੰਦਾ ਵੇ ਰੋਟੀ ਤੋਂ ਬਾਅਦ। ਇੱਕ ਦੋ-ਦੋ ਤਿੰਨ ਘੰਟੇ ਯਾਂ ਜਾਂ ਆਰਾਮ ਕਰ ਲਏ ਬੰਦਾ ਤੇ ਮੈਂ ਵੀ। ਜਾਂ ਕਿਸੇ ਨਾਲ ਗੱਲਬਾਤ ਕਰਨੀ ਹੋਏ ਆਹੀਂ ਟਾਈਮ 'ਚ ਹੋ ਜਾਂਦੀ ਏ।
ਹਾਂ ਹੋਰ ਕੀ ਹਾਂ ਵਿਹਲੇ ਬੈਠੇ ਕਰਲਓ ਗੱਲ ਹਾਂਜੀ ਹਾਂਜੀ।
ਹੋਰ ਗਰਮੀ ਵਿੱਚ ਤਾਂ ਵੈਸੇ ਹੀ ਨਹੀਂ ਨਿਕਲਿਆ ਜਾਂਦਾ ਬਾਹਰ।
ਹਾਂ ਜਾ ਹੀ ਨਹੀਂ ਸਕਦੇ ਜਾਂ ਸਵੇਰੇ ਜਾਂ ਸਕਦੇ ਹਾ ਜਾਂ ਰਾਤੀਂ।
ਹਾਂਜੀ ਹਾਂਜੀ ਇਹ ਦੋ ਟਾਈਮ ਜਾਓ। ਦੁਪਹਿਰ ਦੇ ਟਾਈਮ ਤੇ ਘਰ 'ਚ ਹੀ ਆਪਣੇ ਬੈਠੇ ਰਹੋ। ਚੁੱਪ ਕਰਕੇ। ਏਸੀ ਓਨ ਕਰੋ ਤੇ ਆਰਾਮ ਨਾਲ ਬੈਠ ਜਾਓ ਅੰਦਰ। ਹੋਰ ਤੁਹਾਡੇ ਲਾਈਟ ਲਟ ਜਾ ਲਾਈਟ। ਲਾਈਟ ਦਾ ਕੀ ਹਿਸਾਬ ਕਿਤਾਬ ਹੈ ਸਹੀ ਆਉਂਦੀ ਤੁਹਾਡੇ ਲਾਈਟ ਉੱਧਰ।
ਸਹੀ ਆ ਰਹੀ ਸਹੀ ਆ ਰਹੀ ਲਾਈਟ ਤੇ ਸਹੀ ਆ ਰਹੀ।
ਅੱਛਾ ਚਲੋ ਸਹੀ ਐ ਨਹੀਂ ਵਗ ਵੀ। ਵਿੱਚ ਵਿੱਚ ਕਰ ਦਿੰਦੀ ਕਿਸੇ ਕਿਸੇ ਦਿਨ ਦਿੱਕਤ ਪਰ ਫਿਲਹਾਲ ਤੇ ਅੱਜ ਕੱਲ ਤੇ ਸਹੀ ਆ ਰਹੀ ਐ ਪਰ ਗਰਮੀ। ਜਿਹੜਾ ਹੁੰਦਾ ਨਾ ਗੀ
ਹਾਂ ਥੋੜਾ ਜਿਹਾ ਕੱਟ ਲਾਂਦੇ ਹੀ ਦ ਪੰਦਰਾਂ ਮਿੰਟ ਦਾ ਕੱਟ ਲੱਗ ਜਾਂਦਾ ਦਸ ਮਿੰਟ ਦਾ
ਹੋਰ ਕੁੱਝ ਬੱਚੇ ਆਏ ਦੇ ਸੀ ਘਰ ਛੁੱਟੀਆਂ ਹੋਈ ਦੀਆਂ ਨੇ ਤੇ ਨਵੀਂ ਨਵੀਂ ਫਰਮਾਇਸ਼ਾਂ ਕਰਦੇ ਪਏ ਨੇ ਕਦੀ ਐ ਬਣਾਓ ਕਦੀ ਉਹ ਬਣਾਓ ਤੇ ਅੱਜ ਬੱਚਿਆਂ ਨੂੰ ਕਚੋਰੀਆਂ ਦੀ ਫਰਮਾਇਸ਼ ਹੋਈ ਏ ਕਚੋਰੀਆਂ ਮੈਂ ਮੈਂ ਤੇ ਕਦੀ ਬਣਾਈਆਂ ਨੀ ਘਰ ਤੇ ਉਹਦੇ ਸਿਰ ਖਾਂਦੇ ਪੀਦੇ ਅਤੇ ਖਾਣੀ ਅਸੀ ਤੇ ਖਾਣੀ ਉਹਨੂੰ ਟਾਈਮ ਵੀ ਨੀ ਹੈਗਾ ਇੱਥੇ ਸਾਡੇ ਨਾ ਬਾਜ਼ਾਰੋਂ ਮਿਲ ਤੇ ਜਾਂਦੀਆਂ ਨੇ ਪਰ ਸਵੇਰ ਸਵੇਰ ਦੇ ਟਾਈਮ ਸਵੇਰੇ ਸਵੇਰੇ ਮਿਲਦੀਆਂ ਨੇ ਤੇ ਹੁਣ ਮੈਂ ਕਿਆ ਇਸ ਟਾਈਮ ਮੈਂ ਹੁਣ ਇਸ ਟਾਈਮ ਕਿੱਥੋਂ ਲਿਆ ਕੇ ਦੇਵਾਂ ਤੁਾਨੂੰ
ਹਾਂ ਨੀ ਕਰ ਦੀ ਬਣਾ ਕੇ ਖਵਾਓ ਘਰ ਦੀਆਂ ਫੈ੍ਸ਼ ਵਧੀਆ ਬਣਾ ਕੇ ਖਵਾਓ ਨਾ ਘਰ ਦੀ ਜ਼ਾਦਾ ਵਧੀਆ ਨੇ
ਸੁਣਿਆ ਐਵੇਂ ਤਾਂ ਤੁਹਾਨੂੰ ਆਦੀਆਂ ਨੇ ਬਨਾਉਂਨੀਆਂ ਤੁਸੀਂ ਬਹੁ ਤੁਹਾਡੇ ਉੱਧਰ ਵੀ ਬੜੀ ਫੇਮਸ ਹੈਗੀਆਂ ਨੇ ਹਾਂ ਤੇ ਫੇਰ ਅੱਜ ਤੁਸੀਂ ਰੈਸਪੀ ਦੱਸੋਗੇ ਸਾਨੂੰ ਫਿਰ ਅਸੀਂ ਬਨਾਵਾਂਗੇ ਕਿਵੇਂ ਬਨਾਉਂਦੇ ਓ ਘਰ ਕਾ ਦੀ ਬਣਾਉਂਦੇ ਹੋ ਆਟੇ ਦੀ ਮੇਦੇ ਦੀ ਕਾਦੀ ਬਨਦੀ ਏ
ਮੈਦੇ ਦੀਆਂ ਹੀ ਬਣਦੀਆਂ ਨੇੇ ਵੈਸੇ ਤੇ ਜੇ ਆਟੇ ਦੀ ਬਣਾਉਣੀ ਉਹ ਮੈਦਾ ਔਰ ਆਟਾ ਮਿਕਸ ਕਰਕੇ ਹੀ ਬਣਾ ਸਕਦੇ ਹੋ ਤੁਸੀਂ ਪਰ ਜ਼ਾੱਦਾਤਰ ਵੈਸੇ ਹਾਂ ਵੈਸੇ ਤਾਂ ਮੈਦੇ ਤੇ ਜ਼ਿਆਦਾ ਟੇਸਟੀ ਲਗਦੀ
ਹੂੰ ਚਲ ਨੀ ਮੈਦੇ ਦੀ ਬਣਾ ਲਾਂਗੇ ਫੇਰ ਮੈਦੇ ਦੀ ਅਗਰ ਮੇ ਕੋਲ ਬਣ ਗਈ ਆ ਠੀਕ ਵਧੀਆ ਫੇਰ ਅਗਲੀ ਵਾਰੀ ਆਟੇ ਦੀ ਟਰਾਈ ਕਰ ਲਾਂਗੀ ਥੋੜ੍ਹਾ
ਆਟਾ ਮਿਕਸ ਕਰ ਲਾਂਗੇ ਥੋੜਾ ਜਿਥ ਹਾਂ ਕਰਕੇ ਬਣਾ ਸਕਦੀ ਤੇ ਹੁਣ ਅ ਤੁਸੀਂ ਕਿੰਨੇ ਬੰਦਿਆਂ ਵਾਸਤੇ ਬਣਾਉਣੀ ਏ
ਦੇਖੋ ਐ ਵੇ ਨਹੀਂ ਪਹਿਲੇ ਨਾ ਥੋੜ੍ਹਾ ਹੀ ਬਣਾਵਾਂਗੀ ਕਿਉਂਕਿ ਫੇਰ ਹਜੇ ਪਤਾ ਨੀ ਨਾ ਮੈਂ ਕਦੀ ਬਣਾਈਆਂ ਨੀ ਘਰ ਤੇ ਫੇਰ ਜਦੋਂ ਫੇਰ ਮੈਂ ਉਸ ਹਿਸਾਬ ਨਾਲ ਨਾ ਮੈਜਰਮੈਂਟ ਤੁਸੀਂ ਦੱਸ ਦੋਗੇ ਨਾ ਫੇਰ ਉਸ ਹਿਸਾਬ ਨਾਲ ਫਿਰ ਮੈਂ ਅੱਗੇ ਵਧਾ ਲਵਾਂਗੀ।
ਹੂੰ
ਮੈਨੂੰ ਪੰਜ ਛੇ ਬੰਦਿਆਂ ਦੀ ਦੱਸੋ ਜਿਵੇਂ
ਚਲੋ ਠੀਕ ਤੁਸੀਂ ਇੱਕ ਕੰਮ ਕਰਨਾ ਅੱਧਾ ਕਿਲੋ ਮੈਦਾ ਲੈਣਾ ਹਨਾ ਅੱਧਾ ਕਿਲੋ ਮੈਦਾ ਓਨੂੰ ਤੁਸੀਂ, ਗੁਨ ਲੈਣਾ। ਛਾਣ ਕੇ ਨਾ ਮੈਦੇ ਨੂੰ, ਗੁੰਨਾ ਐ ਸਾਦੇ ਪਾਣੀ ਹਾਂ ਸਾਦੇ ਪਾਣੀ ਨਾਲ ਹੀ
ਅੱਛਾ ਵੀਚ ਵਿਚ ਕੋਈ ਮੋਇਨ ਮੁਇਨ ਨਈ ਪਾਈਦਾ?
ਨਾ-ਨਾ ਕੁਛ ਨੀ ਪਾਣਾ ਏਜ ਸਾਦਾ ਗੁੰਨਾ ਐ, ਤੇ ਜੇ ਪਾਣਾ ਓ ਤੇ ਪਾ ਵੀ ਸਕਦੇ ਓ।
ਹੂੰ, ਕੈਂਦੇ ਮੋਹਿਨ ਪਾਣ ਨਾਲ ਹਾਂ ਮੋਇਨ ਪਾਉਣ ਨਾਲ ਕਹਿੰਦੇ ਬਣ ਜਾਂਦੀਆਂ ਨੇ
ਹਾਂ ਓ ਖਸਤਾ ਜ਼ਾਦਾ ਹੋ ਜਾਂਦੀ ਆ ਤਾਂ ਓ ਜ਼ਾਦਾ ਮਜ਼ਾ ਨੀ ਆਏਗਾ, ਓਦੇ ਵਿੱਚ ਨਾ ਤੁਸੀਂ ਹਾਸ ਸਾਦਾ ਗੁੰਨਣਾ ਤੁਸੀਂ ਆਟਾ, ਗੁੰਨ ਕੇ ਥੋੜ੍ਹੀ ਦੇਰ ਰੱਖਦੇ ਨਾ ਓਨੂੰ ਤਾਂ ਤੱਕ ਰੱਸ ਜਾਏਗਾ, ਹਨਾ ਉਸ ਤੋ ਓਦੇ ਬਾਦ ਫੇਰ ਤੁਸੀਂ ਨਾ ਏਕ ਕੰਮ ਕਰਨਾ ਆਲੂ ਲੈਣਾ ਥੋੜੇ ਆਲੂ ਉਬਾਲ ਲੈਣਾ ਹਾਂ ਏ ਵੀ ਆ ਆਲੂ ਤੁਸੀਂ ਕੀਲੋ ਆਲੂ ਲੈ ਲੋ ਜਾਂ ਅੱਧਾ ਕੀਲੋ ਜੀਨੇ ਵੀ ਤੁਸੀਂ ਬਣਾਣੇ ਨੇ। ਨਈ ਉਬਾਲਣੇ ਨੀ ਏ। ਕੱਚੇ ਈ ਆਲੂ ਵਾਲੀ ਬਣਦੀ ਸਭ
ਅੱਛਾ ਕੱਚੇ ਆਲੂਆਂ ਦੀ ਬਣਨੀ ਆ ਸਬਜ਼ੀ, ਅੱਛਾ-ਅੱਛਾ।
ਓ ਰੇਜ-ਰੇਜ ਕੇ ਬਣਦੀ ਏ ਨਾ ਤਾਂ ਸਵਾਦ ਆਂਦੈ। ਠੀਕ ਆ ਠੀਕ ਆ ਤੇ ਤੁਸੀਂ ਓਨੂੰ ਨਾ ਜੇਵੇਂ ਤੜਕਾ ਲਾਦੇ ਆਂ ਅਸੀਂ ਨੋਰਮਲ, ਹਿੰਗ ਹਿੰਗ ਜੀਰਾ ਸਾਬ ਧਨੀਆ ਹਰੀਆਂ ਕਾ ਹਰੀਆਂ ਮਿਰਚਾਂ ਹਰੀ ਮਿਰਚਾਂ ਹੁੰਦੀਆਂ ਹੁ ਕੱਟ ਲੈਣਾ, ਧਨੀਆ ਕੱਟ ਲੈਣਾ ਹਰਾ। ਏਨ ਸਾਰੀਆਂ ਚੀਜ਼ਾਂ ਤੇ ਨਾ ਤੜਕਾ ਮਾਰਨਾ ਏ, ਸਰੋਂ ਦੇ ਤੇਲ ਵੇਚ, ਠੀਕ ਐ। ਤੁਸੀਂ ਓਦੇ ਵਿੱਚ ਆਲੂ ਪਾ ਦੇਣਾ, ਤੇ ਮਤਲ ਓਸ ਓਸੀ ਹਿਸਾਬ ਨਾਲ, ਪਾਣੀ ਪਾ ਦੇਣਾ ਓਦੇ ਵਿੱਚ।
ਅੱਛਾ ਮਤਲਬ ਸੁੱਕੇ ਬਣਾਣੇ ਨੇ ਕੇ ਤਰੀ ਵਾਲੇ ਬਣਾਣੇ ਨੇ?
ਓ ਤੁਸੀਂ ਪਾਣੀ ਪਾ ਕੇ ਰਿੱਝਣ ਵਾਸਤੇ ਰੱਖ ਦੇਣਾ ਪੈਲੇ ਤੇ। ਤੜਕਾ ਲਗਾ ਕੇ ਨਾ, ਤੇ ਰੀਝਣ ਵਾਸਤੇ ਰੱਖ ਦੇਨਾ, ਓ ਪਾਣੀ ਤਾਂ ਆਪੇ ਸੁ ਜਦੋਂ ਆਲੂ ਗਲਣਗੇ ਤੇ ਤੇ ਹਨਾ ਕਟ ਛੀ ਮਾਰਦੇ ਰ ਨਾ ਵਿਚਕਾਰ ਵਿਚਕਾਰ ਹੀਲਾਦੇ ਰੈਨਾ, ਕੱਜ ਕੇ ਰੱਖ ਦੋਗੇ ਤੇ ਸਟੀਮ ਨਾਲ ਆਪੇ ਗੱਲ ਜਾਣਗੇ ਓ, ਤੇ ਓ ਰੇਜ-ਰੇਜ ਰਿੱਜ ਕੇ ਕੀ ਨਾ, ਬਣਾਣਾ ਲੇਕਿਨ ਲੋਹੇ ਦੀ ਕੜਾਈ ਵੇਚ।
ਅੱਛਾ ਲੋਹੇ ਦੀ ਕੜਾਈ ਚ, ਓਦਾ ਰੀਗਾਡ ਅੱਛਾ ਆਦਾ ਹੈਗਾ?
ਹਾਂ ਕਾਲੀ ਸਬਜ਼ੀ ਤਾਂ ਈ ਬਣਦੀ ਕਚੋੜੀਆਂ ਦੀ, ਅੱਛਾ, ਤੇ ਓ, ਕਚੋੜੀਆ, ਹਾਂ ਸਬਜ਼ੀ ਤੇ ਨਾ ਮਤਲਬ ਏਨੀ ਕਾਲੀ ਵੀ ਨੀ ਹੁੰਦੀ ਸਈ-ਸਈ ਹੁੰਦੀ ਏ, ਤੇ ਨਾ ਜਦੋਂ ਉ
ਕੈਦੇ ਨੇ ਲੋਏ ਦੀ ਕੜਾਈ ਚ ਖੱਟਾ ਖੁੱਟਾ ਤੇ ਨੀ ਪਾਣਾ, ਖੱਟਾ ਨੀ ਕੈਂਦੇ ਪਾਈ ਦਾ।
ਨਈ ਤੇ ਖੱਟਾ ਤੁਸੀਂ ਬਾਅ ਚ ਪਾ ਲੈਣਾ ਕੱਟ ਕੱਢ ਕੇ ਸਬਜ਼ੀ ਓਨੂੰ ਬਾਹਰ ਚ ਤੇ ਓਹੀ ਪਾ ਲੈਣਾ ਹਾਂ ਓਤੋਂ ਪਾ ਲੈਣਾ ਖੱਟਾ ਭਾਵੇਂ ਅੰਗੂਰ ਪਾ ਲੈਂਦਾ ਥੋੜਾ ਜਾ, ਤੇ ਜਦੋਂ ਰੀਝ ਜਾਏਗੀ ਨਾ ਰੀਝ -ਰਿੱਝ ਕੇ ਪੱਕ ਜੇਗੀ ਫੇਰ ਆਏਗਾ ਸਵਾਦ ਖਾਣ ਦਾ ਓਨੂੰ, ਹਾਂ। ਅੱਛਾ ਜੀ, ਓਤੋਂ ਤੁਸੀਂ ਹਾਂ-ਹਾਂ ਓ ਤੋਂ ਤੁਸੀਂ ਫਿਰ ਪਾ ਸਕਦੇ ਓ ਅਮਚੂਰ ਵਗੈਰਾ, ਹਰਾ ਧਨੀਆ ਕੱਟ ਕੇ ਹਨਾ ਹਰੀ ਮਿਰਚਾਂ ਕੱਟ ਕੇ ਵੀ ਪਾ ਸਕਦੇ ਓ ਉਤੋਂ ਦੀ ਵੈਸੇ ਸਾਡੇ ਵੀ ਖਾਂਦੇ ਨੇ ਓਤੋਂ ਪਾ ਕੇ ਦੇਂਦੇ ਨੇ ਹਰੀਆਂ ਮਿਰਚਾਂ ਧਨੀਆ ਵਗੈਰਾ। ਅੱਛਾ ਠੀਕ ਐ, ਚੋਰ ਨੀ ਆਏਆ। ਜੋ ਨਈ ਹਾਂ-ਹਾਂ ਤੇ ਨਾਲ ਫੇਰ ਓਨੂੰ ਹੁਨ ਹੁਨ ਤਾਡਾ ਆਟਾ ਤਿਆਰ ਹੋਏਗਾ, ਆਟੇ ਨੂੰ ਤੁਸੀਂ ਦੋ ਤਿੰਨ ਮੁਕੀਆਂ ਮਾਰੋ ਆਟਾ ਤਿਆਰ ਐ ਨਾ ਹੁਨ। ਲੋਈਆਂ ਬਨਾਓ ਗੋਲ-ਗੋਲ, ਪੇੜੇ ਬਨਾ ਕੇ ਤੇ ਵੇਲ ਲਓ ਆਟੇ ਨੂੰ। ਤੇ ਗਰਮ-ਗਰਮ ਤੇਲ ਵਿਚ ਪਾਓ, ਮਤਲਬ ਓ ਟੈਟ ਹੋਨਾ ਚਾਈਦੈ ਆਟਾ। ਪਤਾ ਕੇ ਪਤਲੀ ਪੂੜੀ ਵਾਂਗੂੰ ਪੂੜੀ ਬਨਾਨੀ ਐ ਨਾ ਨਾ ਆਟ ਆਟਾ ਜੇੜਾ ਹੋਏਗਾ ਨਾ ਮੈ ਹੋਏਗਾ ਖੂਬ ਟਾਈਟ ਹੋਨਾ ਚਾਈਦਾ ਬਹੁ ਟਾਈਟ ਹੋਨਾ ਚਾਈਦਾ ਤਾਂ ਕਚੋੜੀ ਵਦੀਆ ਆਏਗੀ ਹਾਂ। ਟੈਟ ਟਾਈਟ ਆਟੇ ਦੀ ਕਚੋੜੀ ਵਦੀਆ ਆਂਦੀ ਏ, ਹਾਂ ਏ ਵੇਖਨਾ ਬਨਾ ਕੇ ਫੇਰ ਤੁਸੀਂ। ਤੇ ਇੱਕ ਅਸੀਂ, ਹਾਂ
ਪੂੜੀ-ਪੂੜੀ ਵਾਕਨ ਵੇਲਨਾ ਕੇ
ਮੋਟਾ ਰੱਖਨਾ ਹਾਂ ਪੂੜੀ ਨਈ ਓ ਤਾਂ ਫੇਰ ਪੂੜੀ ਬਨ ਜਾਏਗੀ ਨਾ ਫ਼ੇਰ ਕਚੋੜੀ ਦਾ ਸਵਾਦ ਨੀ ਆਏਗਾ। ਕਰਾਰੀ ਹੁੰਦੀ ਏ ਕਚੋਰੀ ਨਾ-ਨਾ-ਨਾ-ਨਾ ਸਾਦਾ ਆ ਸਾਦਾ ਸਾਦੀ ਹੁੰਦੀ ਏ ਹਾਂ। ਤੇ ਓਸ ਤੋਂ ਬਾਦ ਫਿਰ ਤੁਸੀਂ ਇੱਕ ਰੈਤਾ ਬਨਦੈ ਦਈਂ ਦਾ। ਮਤਲਬ ਮੱਠੇ ਦਾ ਮ ਮੱਠੇ ਦਾ ਰੈਤਾ ਮੱਠਾ ਜੇੜਾ ਆਂਦਾ ਦਈਂ ਵਾਲਾ ਮੱਠਾ। ਤੇ ਓਨੂੰ ਤੁਸੀਂ ਹਿੰਗ ਜੀਰੇ ਦਾ ਤੜਕਾ ਲਾ ਲੈਨਾ ਓ ਤੋ ਪੀਨ ਵਾਸਤੇ। ਹਾਂ ਮਤਲਬ ਹਜ਼ਮ ਵੀ ਤਾਂ ਖਾ-ਖਾ ਕੇ ਖਾ ਹਾਂ ਖਾ ਖਾ ਕੇ ਹਾਜ਼ਮਾਂ ਵੀ ਤਾਂ ਹੋਨਾ ਚਈਦਾ ਨਾ ਪਚਾਨ ਵਾਸਤੇ
ਬਹੋਤ ਵਦੀਆ ਵੇ ਗਰਮੀ ਚ ਤੇ ਕੈਂਦੇ ਜਿੰਨਾ ਐ ਲੱਸੀ ਪੀਓ ਮੱਠਾ ਪੀਓ ਬੜਾ ਫੈਦਾ ਦਿੰਦਾ ਹੈਗਾ ਐ।
ਹਾਂ। ਮੱਠਾ ਐ ਮਿੱਠਾ ਸ਼ਰਬਤ ਬੱਚੇ ਨੂੰ ਮਿੱਠਾ ਸ਼ਰਬਤ ਬਨਾਓਗੇ ਤਾਂ ਸਈ ਗੱਲ ਐ ਐਹ ਤੁਸੀਂ ਕਚੋੜੀਆਂ ਖਾ ਕੇ ਤੇ ਪੀਓ ਗਲਾਸ। ਠੰਡਾ-ਠੰਡਾ, ਫੇਰ ਦੇਖੋ ਕਿੰਨਾ ਮਜ਼ਾ ਆਂਦਾ ਕਚੋੜੀਆਂ ਖਾ ਕੇ। ਆਜਾ ਫੇਰ ਬਨਾ ਕੇ ਖੁਆਵਾਂ।
ਨਈ ਕੋਈ ਨੀ ਹੁਨ ਤੁਸੀਂ ਦੱਸੀ ਤੁਸੀਂ ਦੂਰ ਬੜੀ ਓਂ। ਤੇ ਹੁਨ ਏਨੀ ਦੂਰ ਤੇ ਮੈਂ ਆ ਨੀ ਸਕਦੀ ਹੁਨ ਮੈਂ ਤੁਆਡੇ ਤੋਂ ਤਾਂਈ ਰੈਸਪੀ ਲਈ ਐ।
ਹਾਂ।
ਮੈਂ ਦੇਖਨੀ ਆ ਟਰਾਈ ਕਰਨੀ
ਟਰਾਈ ਕਰਨੀ ਆਂ ਬਨਾਨਾ ਕੋਈ ਜਾਦਾ ਭਾਰੀ ਨੀ ਐ ਬਨਾਓ ਨੀ ਈਜ਼ੀ ਐ ਬੌਤ ਹਾਂ-ਹਾਂ
ਹਾਂ ਨਈ ਮੈਂ ਵੇਖਿਆ ਪੜ੍ਹਿਆ ਵੇ ਸੁਨਿਆ ਐ ਨਾ। ਤੇ ਜ਼ਾਦੀ ਔਖੀ ਤੇ ਨੀ ਹੈਗੀ, ਐ-ਐ ਚੀਜ਼ਾਂ ਤੇ ਅਸੀਂ ਆਪ ਘਰ ਵੀ ਕਰ ਲਈਦੀਆਂ ਨੇ। ਪਰ ਸਾਡੇ ਏਥੇ ਪਤਾ ਐ, ਸਾਡੇ ਏਥੇ ਕਚੋਰੀ ਬਨਦੀ ਏ ਨਾ ਬਾਜ਼ਾਰੋ ਮਿਲਦੀਆਂ ਨੇ ਜੇੜੀਆਂ। ਓਦੇ ਵਿੱਚ ਨਾ ਓ ਪਰ ਖਰੇ ਪਤਾ ਨੀ ਦਾਲ ਹੁੰਦੀ ਐ ਕੀ-ਕੀ ਪਾਂਦੇ ਨੇ
ਉੜ ਦੀ ਉੜ ਦੀ ਦਾਲ ਦੀ ਉੜਦ ਦੀ ਦਾਲ ਦੀ ਹੁੰਦੀ-ਹੁੰਦੀ ਆ।
ਹਾਂ ਪਰ ਮਸਾਲਾ ਥੋੜ੍ਹਾ ਈ ਹੁੰਦਾ ਤੇ ਬੜੀ ਖਸਤਾ ਤੇ ਬੜੀ ਓ ਵੀ ਸਵਾਦ ਹੁੰਦੀ ਐ। ਤੇ ਤੁਆਡਾ ਤੇ ਤੁਸੀਂ ਦੂਸਰੀ ਦੱਸੀ ਐ ਨਾ ਐਹ ਵਦੀ ਐ ਹੁਨ ਟਰਾਈ ਕਰਾਂਗੇ।
ਏਥੇ ਫੇਮਸ ਨਈ ਵਾਲੀ ਕਚੋੜੀਆਂ ਦੂਰ-ਦੂਰ ਤੱਕ ਬੜੇ ਲੋਕ ਲੈ ਕੇ ਜਾਂਦੇ ਨੇ ਬਨਵਾ ਕੇ ਸਪੇਸ਼ਲ।
ਅੱਛਾ, ਹਾਂ ਮੈਂ ਓਈ ਕੈਂਨੀ ਹੋਏਆ ਸਾਡੇ।
ਏਥੇ ਬੜੀ ਮਸ਼ਹੂਰ ਓ ਦੇਸੀ ਘਿਓ ਦੀ ਬਨਾਂਦਾ ਐ ਓਦੀ ਕਚੌੜੀ ਬੜੀ ਮੈਂਗੀ ਪੰਜਾਹ ਰੁਪਏ ਦੀ ਇੱਕ ਕਚੌੜੀ ਏ। ਓ ਤਾ ਬੜੀ ਦੂਰ-ਦੂਰ ਤੱਕ ਜਾਂਦੀ ਏ, ਹਾਂ। ਬੜੀ ਫੇਮਸ ਕਚੋੜੀ ਏ, ਹਾਂ ਕਦੀ-ਕਦੀ ਮਾਰ ਆਨੇ ਆ ਹਾਂ।
ਹਾਂ, ਠੀਕ ਏ ਜੀ ਜਦੋਂ ਘਾੱਰ ਦੀ ਖਾ-ਖਾ ਕੇ ਬੋਰ ਓ ਜਾਓ ਫੇਰ ਏਕ ਚੱਕ ਘਰੋਂ ਬਜਾਰ ਦਾ ਲਗਾ ਕੇ, ਜੋਰੀ ਹੋਰ ਕੀ ਹਸਬੈਂਡ ਦੇ ਜੜੀ ਜੇਬ ਵੀ ਤਾਂ ਢੀਲੀ ਕਰਨੀ ਚਾਹੀਦੀ ਹੈ ਨਾ। ਤੁਸੀ ਬੜਾਣਾ।
ਹਾਂ, ਬਣਾ-ਬਣਾ ਕੇ ਖਵਾਈ ਜਾਓ ਹੋਰ ਕੀ ਹੋਰ ਕੀ, ਹਾਂ ਬਨਾ-ਬਨਾ ਕੇ ਤੇ ਮੱਤ ਮਾਰੀ ਗਈ ਏ।
ਖਾਣਾ ਪਸਾਂਦ ਕਰ ਹੋਨੀ ਏ ਨਾ ਤੁਹਾਡੇ ਘਾੱਰ ਦੇ, ਕਈ ਬਾਰ ਦਾ ਨੀ ਖਾਨੇ ਹਾਂ। ਅੱਛਾ-ਅੱਛਾ, ਤਾ ਈ ਤੇ ਬਾੱਸ ਫੇਰ ਸਾਰਾ ਦੇਨ ਵੇਲ ਈ ਨੀ ਮਿਲਦਾ ਓਏਗਾ। ਤਾਨੂੰ ਤੇ।
ਓਰ ਕੀ ਬਾੱਸ ਰਸੋਈ ਚ, ਕਰੀ ਜਾਓ ਕਾੱਮ ਬਾੱਸ
ਐ ਤਾ ਐ ਜੀ ਸਾਡਾ ਤੇ ਦੂਜਾ ਸਾਰਾ ਅੱਦਾ ਦੇਨ ਤੇ ਸਾਡਾ ਰਸੋਈ ਚ ਨਿਕਲਦਾ ਵੇ।
ਸਈ-ਸਈ, ਸਈ ਗਾੱਲ ਏ, ਜਨਾਨੀਆਂ ਕਾੱਮ ਏ ਈ ਕੀ ਕੀਤਾ ਜਾਏ।
ਹਾਂ ਬਾੱਸ ਓਈ ਫੇਰ, ਹਾਂ। ਓਈ ਫੇਰ ਕਾੱਮ ਦਾ ਆਦਮੀ ਕਾੱਮ ਲੱਗੇਆ ਰਏ ਓਨਾ ਰੋਟੀ ਤੇ ਦੇਨੀ ਏ ਨਾ ਵੇਖੋ।
ਸਈ ਗਾੱਲ ਏ।
ਓ ਤੇ ਕਰਨਾ ਐਗਾ।
ਬਨਾ ਲੀ ਤੁਸੀ ਰੋਟੀ
ਹਾਂ ਮੈਂ ਰੋਟੀ ਤੇ ਬਨਾ ਲਈ ਏ, ਮੈਂ ਅਸੀ ਸਵੇਰੇ ਈ ਨਾ ਮੇਰੇ ਘਾੱਰ ਜਰਾ ਰੋ ਟੀ ਦਾ ਐਵੇ ਈ ਏ ਸਿਸਟਮ, ਨਾਸ਼ਤਾ ਕਰਦੇ ਨੇ ਲੇਟ ਬਾਰਾ-ਸਾ ਡੇ ਬਾਰਾ ਵਾੱਜ ਜਾਂਦੇ ਨੇ ਸੱਬ ਦਾ ਕਿਸੇ ਦਾ ਕੋਈ ਟੈਮ ਨੀ ਏ। ਕਾ ਸਾਡਾ ਕਾੱਮ ਦਰਅਸਲ ਘਾੱਰ ਏਚ ਈ ਐਗੈ। ਥੱਲੇ ਮਤਲਬ ਸਾਡੀ ਵਰਕਸ਼ੋਪ ਐਗੀ ਏ ਥੱਲੇ ਈ ਕਾੱਮ ਹੋਂਦੈ ਸਾਡਾ ਘਾੱਰ ਈ।
ਅੱਛਾ ਕੀ-ਕੀ, ਕੀ ਆਈਟਮ ਬਨਦੇਨ ਕੋਈ
ਹਾਂ ਸਾਡੇ ਨਾ ਓ ਢਾਲਾਂ ਵਗੈਰਾ ਬਨਾਨੇ ਆ ਅਸੀ, ਮਤਬ ਬਾਰੋ ਬਨ
ਬਾਰੋ ਬਨਵਾਨੇ ਆ ਤੇ ਘਾੱਰ ਤੇਆਰ ਕਰਵਾਨੇ ਆ
ਗੁਰਦੁਆਰੇ ਦੀ ਆਈਟਮਸ ਬਨਦੀਆਂ ਨੇ ਜੋਤਾਂ ਹੋ ਗਿਆ, ਲੈਮਪਾਂ ਹੋਗਿਆ ਐ ਸ ਸਾਡਾ ਨਾ ਗੁਰਦੁਆਰੇਆਂ ਦਾ ਕਾੱਮ ਐਗਾ ਵੇ।
ਅੱਛਾ-ਅੱਛਾ ਜੋਤਾਂ ਕਿਸ ਚੀਜ ਦੀਆਂ ਨੇ
ਜੋਤਾਂ ਪਿੱਤਲ ਦੀਆਂ-ਪਿੱਤਲ ਦੀਆਂ ਪਿੱਤਲ ਦੀਆਂ ਜੋਤਾਂ ਬੜੇ ਡਿਜੈਨ ਦੀਆਂ ਓਂਦੀਆਂ ਨੇ ਅਲੱਗ-ਅਲੱਗ, ਓ ਮਤਬ ਸ ਸਾਡਾ ਕਾੱਮ ਜਾਦਾ ਐਈਏ ਗੁਰਦੁਵਾਰੇ ਵਾਲੇਆਂ ਦਾ ਸਮਾਨ ਜੜਾ ਓਂਦੈ ਨਾ ਓਈ
ਅੱਛਾ ਓ ਬਾਰ ਜਾਂਦਾ ਓਏਗਾ
ਹਾਂਜੀ। ਜਾ ਬਾਰ ਪੇਜਨੇ ਆ, ਤੇ ਇਸ ਕਾਰਕੇ ਸਾਡਾ ਘਾੱਰ ਕਾੱਮ ਈ ਏ ਨਾ ਤੇ ਬਾੱਸ ਰੋਟੀ ਦਾ ਕੋਈ ਟੈਮ ਨੀ ਰੈਂਦਾ, ਜਦੋਂ ਜਿਨੂੰ ਪੋਖ ਲੱਗਦੀ ਏ ਤੇ ਆ ਜਾਂਦੇ ਨੇ ਉੱਪਰ ਆ ਜਾਂਦੇ ਨੇ ਲੇਆਓ ਬਈ ਰੋਟੀ ਦੇਓ, ਫੇ ਛੱਡੋ ਸਾਰੇ ਕਾੱਮ ਤੇ ਓਨਾ ਨੂੰ ਰੋਟੀ ਦੇਨੀ ਪੈਂਦੀ ਏ
ਹਾਂ ਓ ਤੇ ਹੈ ਈ, ਐਵੇ ਈ ਨਿਕਲ ਜਾਂਦੈ ਸਾਰਾ ਦੇਨ, ਸਈ ਗਾੱਲ ਏ
ਹਾਂ ਚਲੋ ਭੈਣ ਜੀ ਫੇਰ ਮੈਂ ਟਰਾਈ ਕਰਨੀ ਆ ਬਣਾਨੀ ਆ ਫੇਰ ਦੱਸਾਂਗੀ ਤੁਹਾਨੂੰ ਮੈਂ। ਕਿਵੇਂ ਦੀ ਬਣਗੀ ਠੀਕ ਐ, ਜੀ ਸਤਿ ਸ੍ਰੀ ਅਕਾਲ ਹਾਂਜੀ-ਹਾਂਜੀ ਹਾਂਜੀ। ਸਤਿ ਸ੍ਰੀ ਅਕਾਲ।